ਹੈਲੋ
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਏ, ਅੱਜ ਕਿਸ ਤਰ੍ਹਾਂ ਯਾਦ ਆ ਗਈ ਸਾਡੀ?
ਬਸ ਬੈਠੇ ਦੇ ਹੀ ਤੇ, ਖਿਆਲ ਆਇਆ ਕਿ ਮੋਮੋ ਖਾਣ ਦਾ ਮਨ ਕਰਦਾ ਪਿਆ ਹੀ। ਤੇ ਮੈਂ ਸੁਣਿਆ, ਤੁਸੀਂ ਮੋਮੋ ਬੜੇ ਸਵਾਦ ਬਣਾਉਂਦੇ ਹੋ? ਤੇ ਕਿਸ ਤਰ੍ਹਾਂ, ਤੁਸੀਂ ਬਣਾਉਦੇ ਹੋ? ਅੱਛਾ। ਨਹੀਂ, ਨਹੀਂ ਬਾਹਰੋ, ਤੁਸੀਂ ਘਰ ਵੀ ਤੇ ਤੁਸੀਂ ਘਰ ਵੀ ਤੇ ਬਣਾਉਦੇ ਹੋ? ਅੱਛਾ, ਕਿਸ ਤਰ੍ਹਾਂ ਬਣਾਉਂਦੇ ਹੋ, ਰੈਸਪੀ ਦੱਸੋ ਹਜੇ ਤੁਸੀਂ ਓਹਦੀ ਬਜ਼ਾਰੋਂ ਦਾ ਅਜ -ਕੱਲ੍ਹ ਖਾਣਾ ਕੋਈ ਸੌਖਾ ਨੀ ਹੈਗਾ, ਗੰਦ -ਮੰੰਦ ਹੁੰਦਾ ਬਜ਼ਾਰ ਬੜਾ
ਹਾਂਜੀ, ਹਾਂਜੀ
ਘਰ, ਥੋੜੇ ਸੇਫ ਬਣ ਜਾਂਦੇ ਆ, ਹਾਂਜੀ।
ਹਾਂ ਮੈਂ ਦੱਸੀਆਂ ਤੁਹਾਨੂੰ, ਪਹਿਲੇ ਨਾ ਜੇ ਤੁਸੀਂ ਤੁਹਾਡੇ ਕੋਲ ਜੇ ਚਿੱਟਾ ਆਟਾ ਹੈ, ਤੇ ਤੁਸੀਂ ਆਟੇ ਦੇ ਬਣਾ ਲਓ, ਜੇ ਨਹੀਂ ਖਾਣੇ ਤੁਸੀਂ ਤੁਸੀਂ, ਮੈਦੇ ਤੇ ਬਣਾ ਲਓ। ਹਾਂ, ਪਰ ਚਿੱਟਾ ਆਟਾ ਹੋਣਾ ਚਾਹੀਦਾ, ਸਵਾਦ ਬਣਦੇ ਉਹਦੇ ਵੀ ਹੂ ਤੇ ਮੈਦਾ ਗੁੰਨ ਲਓ, ਪਹਿਲੇ ਉਹਦੇ ਥੋੜ੍ਹਾ ਰਿਫਾਈੰਡ ਓਇਲ, ਪਾ ਲਉ। ਤੇ ਨਮਕ ਪਾ ਕੇ ਨਾ ਉਹਨੂੰ ਗੁੰਨ ਲਓ। ਉਹਨੂੰ ਟਾਈਟ ਹੀ ਗੁੰਨਨਾ ਜ਼ਿਆਦਾ, ਢਿੱਲਾ ਨੀ ਗੁੰਨਾ ਬਣਨਗੇ ਨਈ। ਹਾਂਜੀ, ਫੇਰ ਉਸ ਤੋਂ ਬਾਅਦ ਬੰਦ ਗੋਭੀ ਲੈ ਲੋ ਤੁਸੀਂ। ਤੁਹਾਡੀ ਮਰਜ਼ੀ ਏ ਤੁਸੀਂ ਬੰਦ ਗੋਭੀ ਪਾਣੀ ਹੈ।
ਕਿੰਨੀ ਲੈਣੀ ਬੰਦ ਗੋਭੀ, ਕਿੰਨੀ ਕ ਲੈਣੀ ਹੈ ਕਿੱਲੋ
ਕਾਰ ਗ ਜਿੰਨੇ ਤੁਹਾਡੇ ਘਰ ਦੇ ਸਦੱਸਿਆ ਨਾ ਤੁਸੀਂ ਓਨੀ ਲੈ ਲੈਣਾ।
ਅੱਛਾ- ਅੱਛਾ। ਅੱਧਾ ਕਿਲੋ ਵੀ ਬੜੀ ਏ, ਅਸੀਂ ਚਾਰ -ਚਾਰ ਜਣੇ ਅਸੀਂ। ਅੱਧਾ ਕਿੱਲੋ ਵੀ ਬੜੀ ਦੀਏ
ਹਾਂਜੀ- ਹਾਂਜੀ
ਕਈ ਦੇ ਵਿੱਚ ਫਿਰ ਨਿਊਟਰੀ ਵੀ ਪਾਦੇਂ ਐ।
ਮੈਂ ਉਹੀ ਦੱਸਣੀ ਪੈਣਾ ਤੁਸੀਂ ਸੁਣਦੇ ਨੇ ਨਾ ਗੱਲ ਤੁਸੀਂ ਵਿੱਚ ਬੋਲਦੇ ਹੋ।
ਅੱਛਾ! ਅੱਛਾ
ਤੇ ਉਸ ਤੋਂ ਬਾਅਦ ਤੁਸੀਂ ਬੰਦ ਗੋਭੀ ਲੈ ਲੋ, ਨਿਊਟਰੀ ਪਾ ਲੋ ਤੁਹਾਡੀ ਮਰਜ਼ੀ ਏ ਉਹ ਚ ਚਕੰਦਰ, ਗਾਜਰ ਵੀ ਪੈਂਦੀ ਹੈ। ਪਰ ਅਸੀਂ ਨੀ ਪਾਦੇਂ ਅਸੀਂ ਸਿਰਫ ਗੋਭੀ ਦੇ, ਬੰਦ ਗੋਭੀ ਦੇ ਉਹਦੇ ਵਿੱਚ ਪਿਆਜ ਪਾ ਕੇ ਬਣਾਦ ਹਾਂ।
ਠੀਕ ਹੈ- ਠੀਕ ਹੈ। ਬਾਕੀ
ਪਿਆਜ ਨੂੰ, ਹਾਂ ਫੇਰ ਅਸੀਂ- ਥੋੜੇ ਜਿ ਨਾ ਥੋਮ ਤੇ ਹਰੀਆਂ ਮਿਰਚਾਂ ਨੂੰ ਕੁੱਟ ਕੇ, ਅਸੀਂ ਤੇ ਘਿਓ ਚ ਬਣਾਦੇ ਹਾਂ। ਦੇਸੀ ਘਿਓ ਚ ਉਹਦੇ ਨਾਲ ਜ਼ਿਆਦਾ ਸਵਾਦ ਆਦਾਂ। ਹੂ ਹਾਂਜੀ, ਤੇ ਉਹਦੇ ਚ ਥੋੜਾ ਜਿੰਨਾ ਅਦਰ ਅਹ ਥੋਮ ਹੋ ਗਿਆ ਤੇ ਮਿਰਚਾਂ ਦਾ ਤੜਕਾ ਲਾਣਾ ਘਿਓ ਚ, ਫੇਰ ਉਸ ਤੋਂ ਬਾਅਦ ਥੋੜਾ ਜਿਹਾ ਉਹ ਫੇਰ ਤੁਸੀਂ ਜਿਹੜੀ ਸਟਫਿੰਗ ਬਣਾਈ ੳਹਦੀ, ਜਿਸ੍ਹਾਂ ਗੋਭੀ ਉਹਨੂੰ ਪਹਿਲਾਂ ਰੱਖ ਦੇਣਾ। ਤਾਂ ਕਿ ਉਹਦਾ ਪਾਣੀ ਨਿਕਲ ਜੇ। ਉਹ ਚ ਪਾਣੀ ਹੁੰਦਾ ਨਾ, ਬਹੁਤ ਬੰਦ ਗੋਭੀ ਚ
ਹਾਂਜੀ ਹਾਂਜੀ।
ਉਹਨੂੰ ਚੰਗੀ ਤਰ੍ਹਾਂ ਨਾਲ ਨਚੋੜ ਕੇ, ਫੇਰ ਉਸ ਤੋਂ ਬਾਅਦ ਉਸ ਵਿੱਚ ਤੜਕਾ- ਤੜਕਾ ਲਾ ਲੋ ਫੇਰ ਪਿਆਜ ਪਾ ਦੋ ਕੱਚਾ- ਕੱਚਾ ਹੀ ਰੱਖੋ। ਉਹਨੂੰ, ਫਿਰ ਮੈਗੀ ਮਸਾਲਾ ਪਾਓ। ਥ ਹਾਂ। ਛੋਟਾ ਜਿਨ ਥੋੜਾ ਜਿਨ ਨਾ ਜਿਹਨੋ ਮੋਟੋ ਵੀ ਆਉਂਦਾ। ਉਹ
ਉਹ ਕੀ-ਉਹ ਕੀ ਚੀਜ਼, ਉਹ ਕੀ ਚੀਜ਼ ਹੁੰਦੀ ਹੈ।
ਉਹ ਚਾਈਨੀਜ਼ ਦੀ ਕੋਈ ਚੀਜ਼, ਉਹ ਨਾ ਪਾਦੇਂ ਆ ਵਿਚ ੳਹਦਾ ਨਾ ਫਲੇਵਰ ਬੜਾ ਅੱਛਾ ਆਦਾਂ ਹੈ। ਥੋੜਾ ਜਿਨਾਂ ਹੀ ਪਾਦੇਂ ਆ, ਹਮ
ਮਿਲ ਜਾਂਦਾ ਨਾ ਮਾਰਕੀਟ ਤੋਂ ਬਾਹਰੋਂ!
ਹਾਂ ਮਿਲ ਜਾਂਦਾ। ਡੱਬੀ ਵੀ ਆਉਂਦੀ ਤੁਸੀਂ ਚਾਹੇ ਖੁੱਲਾ ਲੈਓ। ਪਰ ਉਹਨੂੰ ਲੋਕੀ ਘੱਟ ਹੀ ਖਰੀਦਦੇ ਆ।
ਅੱਛਾ! ਠੀਕ ਹੈ
ਤੇ ਫੇਰ ਉਸ ਤੋਂ ਬਾਅਦ ਤੁਹਾਡੀ ਸਟਫਿੰਗ ਜਦੋਂ ਬਣ ਜਾਏ, ਠੰਡੀ ਹੋਣ ਵਾਸਤੇ ਰੱਖ ਦੋ ਫੇ ਜਿਹੜਾ ਤੁਸੀਂ ਮੈਦਾ ਗੁੰਨਿਆ ਉਹਦੀ- ਪਤਲੀ- ਪਦਲੀ ਬੋਲ ਬਣਾ ਕੇ ਉਹਦੀ ਸ਼ੀਟ ਬਣਾ ਕੇ ਉਹਨੂੰ ਬੱਸ ਪੈਕ ਕਰੋ। ਤੇ ਚੱਟਨੀ ਨਾਲ ਖਾਓ। ਤੁਹਾਨੂੰ ਚੱਟਨੀ ਆਂਦੀ ਬਣਾਣੀ ਇਹਦੀ
ਨਹੀਂ ਚਟਨੀ ਨੀ ਅਸੀਂ ਬਣਾਏ ਹੀ ਨਈ, ਤਾਂਹੀ ਤੁਹਾਡੇ ਕੋਲ ਰੈਸਪੀ ਪੁੱਛੀਏ, ਨਾ ਕਿ ਕਿਸ ਤਰ੍ਹਾਂ ਬੰਦੇ ਫੇਰ ਤਾਂਹੀ ਤੇ ਬਣਾਾਂਗੀ ਮੈਂ
ਅੱਛਾ! ਫੇਰ ਚਟਨੀ ਵਾਸਤੇ ਪਹਿਲੇ ਤੁਸੀਂ- ਹਾਂ ਸਭ ਆਪੇ ਬਣਾਨੇ ਹ ਅਸੀਂ
ਚ ਦੱਸੋ ਫਿਰ
ਜਦੋਂ ਮੋਮੋਜ਼ ਤੁਹਾਡੇ ਪੈਕ ਹੋ ਗਏ ਉਸ ਤੋਂ ਬਾਅਦ ਤੁਸੀਂ ਉਹਨੂੰ ਨਾ ਛਾਣਨੀ ਚ ਪਾਵੇ ਤੁਸੀਂ ਸਟੀਮਰ ਲਿਆਓ ਮੋਮੋ ਪਾਵੇ ਤੁਸੀਂ ਛਾਨੀ ਹੁੰਦੀ ਨਾ ਘਰ- ਉਹਦੇ ਚ ਥੱਲੇ ਘਿਓ ਲਾ ਕੇ ਨਾ, ਗਰੀਸ ਕਰਕੇ ਫਿਰ ਉਹਦਾ ਮੋਮੋ ਰੱਖ ਦੋ ਦਸ ਪੰਦਰਾਂ ਮਿੰਟ ਸਟੀਮ ਕਰੋ ਮੋਮੋ ਫਿਰ ਉਹਦੇ ਉੱਪਰ ਤਾ ਹੀ ਬਟਰ ਲਾ ਲਓ ਅਮੂਲ ਦਾ- ਜਾਂ ਤੁਸੀਂ ਦੁਬਾਰਾ ਘਿਓ ਲਾ ਲੋ, ਹਾਂ ਤੇ ਚਟਨੀ ਉਹਦੀ ਬਣਦੀ ਜਿਸ ਤਰ੍ਹਾਂ ਤੁਸੀਂ ਟਮਾਟਰ ਲੱ ਲੋ। ਟਮਾਟਰ ਪੋਲੇ- ਪੋਲੇ ਲਵੋ ਤੇ ਜ਼ਿਆਦਾ ਅੱਛੀ ਬਣੇਗੀ।
ਅੱਛਾ -ਅੱਛਾ ਸਖਤ
ਹਾਂ ਲਾਲ ਟਮਾਟਰ ਹੋਣ ਪੋਲੇ ਹੋਣ ਤੇ ਉਹਨੂੰ ਕੱਟ ਲਾ ਕੇ ਨਾ ਟਮਾਟਰਾਂ ਨੂੰ ਚਾਰ ਕੱਟ ਲਾ ਕੇ ਤੇ ਉਹਨੂੰ ਉਹਦੇ ਵਿੱਚ ਉਹ ਪਾ ਦੋ ਥੋਮ ਪਾ ਦੋ ਛੇਲ ਕੇ ਚਾਰ ਪੰਜ ਕਲੀਆਂ ਫੇਰ ਮਿਰਚ ਮਰਚਾਂ ਪਾ ਦੋ ਕਸ਼ਮੀਰੀ ਮਿਰਚ ਹੁੰਦੀ ਉਹ ਤੇ ਅਦਰਕ ਥੋੜ੍ਹਾ ਜਿੰਨਾ- ਫਿਰ ਜਦੋਂ ਚੰਗੀ ਤਰ੍ਹਾਂ ਉਬਲ ਜੇਗਾ ਪੰਜ ਮਿੰਟ ਅਸਤੇ ਵੀ ਉਹਨੂੰ ਬੋਆਇਲ ਕਰਨਾ ਟਮਾਟਰ ਔਰ ਸਾਰੀ ਚੀਜ਼ਾਂ ਨੂੰ ਫੇਰ ਥੋੜੀ ਦੇਰ ਤੇ ਹਾਂ ਫਿਰ ਉਹਨੂੰ ਥੋੜ੍ਹਾ ਠੰਡਾ ਹੋਣ ਦਿਓ ਫਿਰ ਉਹਨੂੰ ਗ੍ਰਾਇੰਡ ਕਰ ਲਉ। ਮਿਕਸੀ 'ਚ ਹਾਂਜੀ ਮਿਕਸੀ ਗ੍ਰਾਇੰਡ ਕਰਕੇ ਔਰ ਉਹਦੇ ਵਿੱਚ ਨਾ ਉਹ ਧਨੀਏ ਜਿਹੜੀ ਆ ਸਟੈਮਸ ਹੁੰਦੇ ਜਿਹੜੀ ਧਨੀਏ ਦੀ ਉਹ ਹੁੰਦ
ਡੰਡੀਆਂ- ਡੰਡੀਆਂ
ਹਾਂ ਉਹਨੂੰ ਪਾਓ ਡੰਡੀਆਂ ਨੂੰ ਉਹਦੇ ਨਾਲ ਜ਼ਿਆਦਾ ਸੁਆ ਹਾਂ। ਫਿਰ ਉਹਨੂੰ ਗ੍ਰਾਈਡ ਕਰੋ ਨਮਕ ਪਾਓ ਥੋੜਾ ਜਿੰਨਾ ਤੇ ਫਿਰ ਚਟਨੀ ਬਣ ਗਈ ਤੁਹਾਡੀ ਕਈ ਲੋਕ ਤੇ ਉਹਨੂੰ ਤੜਕਾ ਵੀ ਲਾਂਦੇ ਹੈ ਪਰ ਅਸੀਂ ਤੜਕਾ ਨ ਲਾਂਦੇ।
ਅੱਛਾ- ਅੱਛਾ ਅ -ਅ ਅ ਦੋਰੀ 'ਚ ਵੀ ਕੁੱਟ ਸਕਣੇ ਹਾਂ ਚਟਨੀ ਜਾਂ ਮਿਕਸੀ 'ਚ ਵੀ ਕਰ ਸਕਦੇ ਹਾਂ ਅਸੀਂ
ਹਾਂ ਆਪਣੀ ਮਰਜ਼ੀ ਦੋਰੀ 'ਚ ਕੁੱਟੋਗੇ ਜ਼ਿਆਦਾ ਅੱਛਾ ਲੱਗੇ ਗਾ।
ਅੱਛਾ- ਅੱਛਾ ਉਹੀ ਨਾ ਕਿਸ ਵੇਲੇ ਲਾਈਟ ਨਾ ਹੋਵੇ ਤੇ ਮਨ ਹੋਵੇ ਚਟਨੀ ਖਾਨ ਦਾ ਤੇ ਕਿਸ ਤਰ੍ਹਾਂ ਬੰਦਾ ਕਰੇ ਮੈਂ ਤਾਂ ਹੀ ਪੁੱਛਿਆ ਅਗਰ ਅਸੀਂ ਦੋਰੀ 'ਚ ਵੀ ਕਰ ਸਕਦੇ ਹਾਂ ਨਾ ਉਹਨੂੰ ਦੋਰੀ ਨਾਲ ਵੀ ਕੁੱਟ ਸਕਦੇ ਹ ਪਹਿਲੇ ਲੋਕ ਪਿਛੇ ਜ਼ਮਾਨੇ 'ਚ ਦੋਰੀਆ ਚੱਲਦੀਆਂ ਸੀ ਮਿਕਸੀਆਂ ਕਿੱਥੇ ਚਲਦੀਆਂ ਸੀ।
ਹਾਂਜੀ -ਹਾਂਜੀ
ਬਸ ਇੱਕ ਗੱਲ ਹੈ ਦ ਦੋਰੀ 'ਚ ਮਜ਼ਾ ਆਂਦਾ ਨਾ ਚੀਜ਼ ਬਣਾਂਣ ਦਾ ਉਹ ਮਿਕਸੀਆਂ 'ਚ ਨੀ ਮਜ਼ਾ ਆਂਦਾ। ਪਹਿਲੇ ਚਟਣੀਆਂ ਕੁੱਟਣੀਆਂ ਪੂਤਨੇ ਦੀਆਂ। ਧਨਿਆ ਪਾਂਣਾ ਵਿੱਚ ਅਨਾਰ ਦਾਣਾ ਪਾਂਣਾ ਉਹ ਵੀ ਚਟਨੀਆਂ ਉਹਦੇ 'ਚ ਕੁ
ਹਾਂ ਹੂੰ
ਹੁਣ ਮਸ਼ੀਨਾਂ ਆਲਾ ਕੰਮ ਚੱਲ ਪਿਆ ਪਰ ਉਹ ਰਸ ਨੀ ਹੈਗਾ ਮਸ਼ੀਨਾਂ ਆਲੇ ਕੰਮ 'ਚ ਨਾ। ਉਹ -ਉਹ ਸਵਾਦ ਨੀ ਹੈਗਾ ਜੋ ਦੋਰੀ ਡੰਡੇ 'ਚ ਸਵਾਦ ਆਂਦਾ ਚਟ ਕਿੰਨਾ ਆਣਾ ਦਾ ਅੱਛਾ ਫੇਰ ਚਟਨੀ ਬਣ ਜਾਏ ਤੇ ਫੇਰ
ਬਸ ਖਾਓ ਫੇਰ ਉਹਨੂੰ
ਅੱਛਾ ਠੀਕ ਹੈ।
ਮੋਮੋਸ ਬਣਾਣਾ ਆਸਾਨ ਬਸ ਹੁਣ ਲੱਗਦੇ ਉਹ ਔਖੇ ਨੇ ਪਰ ਸੌਖੇ ਹੈ ਹੂੰ। ਅ ਤੇ ਸਪਰਿੰਗ ਰੋਲ ਵੀ ਬਣਾਣੇ। ਬੜਾ ਕੁਛ ਬਣਾਨਣੇ ਹਾਂ ਸਪਰਿੰਗ ਰੋਲ ਨੂਡਲ ਮੋਮੋ ਹਾਂਜੀ -ਹਾਂਜੀ ਉਹ ਬਣਾ ਲੈਂਣੇ ਅਸੀਂ ਹੂੰ।
ਸਪਰਿੰਗ ਰੋਲ ਅੱਜ ਸਪਰਿੰਗ ਰੋਲ ਵੀ ਪੁਛ ਲਈਏ।
ਹਾਂਜੀ- ਹਾਂਜੀ ਸਪਰਿੰਗ ਰੋਲ ਵਸੇ ਤੁਸੀਂ ਚਾਹੇ ਤੁਸੀਂ ਮੈਦੇ ਦੀ ਰੋਟੀਆਂ ਗੁੰਨ ਲਓ। ਮੈਦੇ ਦੀ ਬੋਲ ਬਣਾ ਕੇ ਉਹਨੂੰ ਸੇਕ ਲਵੋ ਤਵੇ ਤੇ ਚਾਹੇ ਤੁਸੀਂ ਉਹਨੂੰ ਸ਼ੀਟਾਂ ਬਣਾਓ ਉਹਦੀਆਂ ਦੋ ਤਰੀਕੇ ਨਾਲ ਬਣਦੀ ਹੈ ਨਾ। ਨਹੀਂ ਵੇਲ ਕੇ ਬਣਾਣੇ ਹਾਂ ਸ਼ੀਟ ਨਾਲ ਨਾ ਸ਼ਾਇਦ ਕਦੀ- ਕਦੀ ਨਾ ਟੋਟੇ ਵੀ ਜਾਂਦੀ ਅੱਛੀ ਨੀ ਬਣਦੀ।
ਅੱਛਾ-ਅੱਛਾ
ਅਹ ਉਹਦੇ 'ਚ ਵੀ ਸੇਮ ਮੈਦਾ ਗੁੰਨਾ ਤੁਸੀਂ ਔਰ ਪਤਲੀ- ਪਤਲੀ ਲੋਈ ਲੈ ਕੇ ਉਹਦੇ ਨਾਲ ਰੋਟੀ ਦੇਣੀ ਇੱਕਦਮ ਲੰਬੀ। ਬਹੁਤ ਵੱਡੀ ਵੇਲਨੀ ਐ ਫੇਰ ਉਹਦੇ ਵਿੱਚ ਨਾ ਤੁਸੀਂ ਥੋੜ੍ਹਾ ਜਿਨ੍ਹਾਂ ਸੁੱਕਾ ਮੈਦਾ ਲਾਣਾ ਔਰ ਥੋੜ੍ਹਾ ਜਿਨ੍ਹਾਂ ਤੇਲ ਪਾਉਣਾ। ਫੇਰ ਉਸ ਤੋਂ ਬਾਅਦ ਉਹਦੇ ਉੱਪਰ ਇੱਕ ਹੋਰ ਰੋਟੀ ਰੱਖ ਦੇਣੀ। ਉਹਨੂੰ ਵੇਲਣਾ ਫੇਰ ਦੋਨੋਂ ਜਿਹੜੀ ਚਿੱ ਕਿ ਰੋਟੀ ਉਹਨਾਂ ਨੂੰ ਅਸੀਂ ਤਵੇ ਤੇ ਪਾ ਕੇ ਉਹਨਾਂ ਨੂੰ ਸੇਕਣਾ। ਜਦੋਂ ਸੇਕ ਜਾਣਗੀਆਂ, ਉਹਨੂੰ ਪੂਰਾ ਨਹੀਂ ਸੇਕਣਾ ਥੋੜ੍ਹਾ ਕੱਚਾ-ਕੱਚਾ ਰੱਖਣਾ। ਫਿਰ ਉਸ ਉਸ ਤੋਂ ਬਾਅਦ ਉਹਨੂੰ ਜਦੋਂ ਤੁਸੀਂ ਸੇਕ ਤੁਹੀਂ ਦੇਖ ਲਿਆ ਕਿ ਹਾਂ ਥੋੜੀ ਪੱਕ ਚੁੱਕੀ ਉਹਨੂੰ ਉਤਾਰ ਲੋ ਫਿਰ ਉਹ ਆਪਣੇ ਆਪ ਹੀ ਇੱਕ ਦੂਜੇ ਤੋਂ ਅਲੱਗ ਹੋ ਜਾਂਦੇ ਠੀਕ ਐ। ਤੇਲ ਤੇ ਉਹ ਲੱਗਿਆ ਹੋਏਗਾ ਨਾ ਵਿੱਚ ਮੈਦਾ ਤੇ ਉਹ ਆਪਣੇ ਆਪ ਹੀ ਇੱਕ ਦੂਜੇ ਤੋਂ ਅਲੱਗ ਹੋ ਜਾਂਣਦੀਆਂ।
ਠੀਕ ਐ।
ਫੇਰ ਉਸ ਤੋਂ ਬਾਅਦ ਜਿਹੜੀ ਤੁਸੀਂ ਨੂਡਲ ਜਾਂ ਤੁਸੀਂ ਨੂਡਲ ਦੀ ਸਟਫ ਸਟ ਸਟਫਿੰਗ ਕਰਨੀ, ਹੋਲ ਕਰ ਲਓ। ਜਾਂ ਤੁਸੀਂ ਬੰਦ ਗੋਭੀ ਜਿਹੜੀ ਵਗੈਰਾ ਉਹ ਪਾਣੀ ਉਹ ਪਾ ਲਓ।
ਅੱਛਾ-ਅੱਛਾ, ਤੇ ਇਹਦੇ ਵਿੱਚ ਸ਼ਿਮਲਾ ਮਿਰਚ, ਗਾਜਰ ਪਾਂਦੇ ਆ। ਸ਼ਿਮਲਾ ਮਿਰਚ, ਗਾਜਰ, ਬੰਦ ਗੋਭੀ ਅਹ ਕਈ ਨੂਡਲ ਹੀ ਖਾਲੀ ਬਣਾਦੇ ਆ, ਅੱਛਾ
ਹੂੰ-ਹੂੰ।
ਠੀਕ ਐ।
ਉਸ ਤੋਂ ਬਾਅਦ ਉਹਨੂੰ ਉਹਦੇ ਚ ਨੂਡਲ ਦੀ ਸਟਫਿੰਗ ਕਰਕੇ ਉਹਨੂੰ ਗੋਲ ਕਰੋ। ਮੈਦੇ ਦਾ ਤੇ ਥੋੜ੍ਹਾ ਜਿਨਾ ਰਿਫਾਈਨ ਤੇਲ ਦਾ ਘੋਲ ਬਣਾ ਕੇ ਉਹਨੂੰ ਚਿਪਕਾਉਣ ਵਾਤੇ ਵੀ ਚਾਹੀਦਾ ਕਿਉਂਕਿ ਫਿਰ ਉੱਤਰ ਜਾਣਗੇ ਨਾ ਇੱਕ ਦੂਜੇ ਤੋਂ
ਫੇਰ ਉਹਨੂੰ ਗੋਲ-ਗੋਲ ਕਰੋ, ਹਾਂ ਗੋਲ-ਗੋਲ ਕਰਕੇ ਫੇਰ ਉਹਨੂੰ ਡੀਪ ਫਰਾਈ ਵੀ ਕਰਨਾ ਉਹਨੂੰ ਮਤਲਬ ਕਿ ਉਹਨੂੰ ਤੁਸੀਂ ਪਹਿਲੇ ਅਗਰ ਤੁਸੀਂ ਥੋੜ੍ਹਾ ਜਿਹਾ ਨਾ ਫਰਾਈ ਕੀਤਾ, ਉਹਨੂੰ ਕੱਢ ਲਓ। ਉਸ ਤੋਂ ਬਾਅਦ ਪੰਜ ਮਿੰਟ ਬਾਅਦ ਉਹਨੂੰ ਦੁਬਾਰਾ ਫਰਾਈ ਕਰੋ ਜ਼ਿਆਦਾ ਕ੍ਰਿਸਪੀ ਬਣਨਗੇ।
ਅੱਛਾ-ਅੱਛਾ, ਠੀਕ ਐ, ਠੀਕ ਐ।
ਚਨੀ ਪਾਵਾਂਗੇ ਅਸੀਂ।
ਅੱਛਾ-ਅੱਛਾ।
ਹੂੰ, ਹਾਂ ਮੀਡੀਅਮ ਟੂ ਹਾਈ ਰੱਖੋ ਤੁਸੀ।
ਅੱਛਾ-ਅੱਛਾ, ਠੀਕ ਐ ਠੀਕ ਉਹਦੇ ਨਾਲ ਵੀ ਚਟਨੀ ਏਓ ਚੱਲ ਜਾਂਦੀ ਜਿਹੜੀ ਤੁਸੀਂ ਚਟਨੀ ਬਣਾਈ। ਇਹ ਵੀ ਚੱਲ ਜਾਂਦੀ ਐ ਅਗਰ ਜਿਹੜੀ ਤੁਸੀਂ ਚਟਨੀ ਮੋਮੋ ਦੀ ਬਣਾਈ ਏ, ਉਹੋਂ ਵੀ ਖਾ ਸਕਦੇ ਆ ਨਾ। ਜਾਂ ਟਮਾਟੋ ਸੋਸ ਨਾਲ ਖਾ ਸਕਦੇ ਆ।
ਹਾਂਜੀ, ਆਪਣੇ ਮੰਜੀ ਐ।
ਠੀਕ ਐ, ਠੀਕ ਐ ਚਲੋ ਕਰਾਂਗੇ ਟਰਾਈ ਵੀ ਟਰਾਈ ਕਰਾਂਗੇ, ਦੋ ਡਿਸ਼ਾਂ ਆ ਗਈਆਂ ਨੇ ਤੇ ਦੇਖੋ। ਕੱਲ ਟਰਾਈ ਕਰਾਂਗੇ ਮੋਮੋ ਬਣਾਣ ਦਾ ਪਹਿਲਾਂ
ਹਾਂਜੀ, ਕਰੋ-ਕਰੋ ਟਰਾਈ ਫੇਰ ਸਾਨੂੰ ਵੀ ਭੇਜੋ।
ਮੈਂ ਫੋਨ ਕਰਾਂਗੀ, ਤੁਸੀਂ ਘਰ ਹੀ ਆ ਜਾਇਜੇ। ਹੈਨਾ ਅ ਬੰਦਾ ਬਣਾਏ ਤੇ ਗਰਮ-ਗਰਮ ਖਾਏ ਬੰਦਾ। ਉਹੀ ਨਾ ਮੈਂ ਕਿਆ ਬਾਹਰ ਦਾ ਅੱਜ-ਕੱਲ੍ਹ ਨਾ ਬੜਾ ਬਾਹਰ ਗੰਦ ਹੋ ਗਿਆ ਦਾ ਅੱਜ-ਕੱਲ, ਅਹ ਇੱਕ ਵਾਰੀ ਦੇਖਿਆ ਸੀ ਸਾਡੇ ਇੱਥੇ ਲਾਦੀ ਸੀ, ਲੇਡੀਜ਼ ਮੋਮੋ ਲਾਦੀ ਸੀ। ਜਨਾਨੀ ਇੱਕ ਤੇ ਉੱਥੇ ਉਹ ਉਦੋਂ ਸਹੀ ਸੀ, ਹੁਣ ਉਹਨੇ ਦੁਕਾਨ ਪਾਲੀ ਦੀ ਏ ਤੇ ਇੱਕ ਵਾਰੀ ਲੈਣ ਗਏ ਹੀ ਉਹਈ ਦੁਕਾਨ ਤੇ ਮੋਮੋ, ਓ ਹੋ ਉੱਥੇ ਉਹਨੇ ਗੰਦ ਹੀ ਪਿਆ ਦਾ ਛੜਾ ਪਾਣੀ ਗੰਦ ਮੰੰਦ, ਮੇਰਾ ਤੇ ਮਨ ਨੀ ਕਿੱਥਾ ਉਥੇ ਖਲੋਣ ਦਾ, ਉਹ ਕਹਿੰਦੀ ਬੈਠੋ ਮੈਂ ਪੈਕ ਕਰਤੀ ਹੂੰ, ਮੈਂ ਕਿਹਾ ਨਹੀਂ, ਅਸੀਂ ਖਾਣੇ ਨੀ ਹੈਗੇ। ਵੈਸੇ ਹੀ ਆਏ ਹੀ, ਨਹੀਂ ਕਹਿੰਦੀ ਲੈ ਲੋ-ਲੈ ਲੋ, ਮੈਂ ਕਿਹਾ ਨਾ ਅਸੀਂ ਨੀ। ਣੇ ਉਹਦਾ ਮਨ ਖ਼ਰਾਬ, ਉਹਦੇ ਹੋ ਗਿਆ, ਉਹ ਵੇਖ ਕੇ ਮੇਰਾ
ਹਮ,
ਮਨ ਖ਼ਰਾਬ, ਹੋ ਗਿਆ ਵੇਖ ਕੇ
ਹਾਂ,
ਕੀ ਕੀ ਇਥੇ ਗੰਦ ਸੀ, ਇਥੇ ਗੰਦ ਖਾਂਦੇ ਹਾਂ। ਤੇ, ਉਹਦੇ ਬਾਅਦ ਫੇਰ, ਅਸੀਂ ਨਾ ਉਹੀ ਨਾ ਬੜਾ। ਜਾਂਦੇ ਸੀ। ਉੱਥੇ ਉਹ ਉੱਥੇ ਖਲੋਣ ਦਾ ਮਨ ਨੀ ਕੀਤਾ, ਮੇਰਾ ਇੱਕ ਪਾਸੇ ਲੋਕ ਰਸ਼ ਲੱਗਾ ਦਾ। ਪਾ ਕੇ ਦੇਈ ਜਾਂਦੇ ਪਏ, ਉਹ ਸਟੀਮ ਹੁੰਦੇ ਪਿਆ, ਉਹ ਸਟੀਮਰ ਦਾ ਸਾਰਾ। ਉਹਦੇ ਕਾਂਟਰ ਤੇ ਡਿੱਗਦਾ ਪਿਆ ਤੇ ਥੱਲੇ, ਉਹਦੇ ਪੈਰਾਂ ਚ ਇੰਨਾ ਚਿੱਕੜ ਹੀ ਕੋਈ ਕਹਿਣ ਦੀ। ਗੱਲ ਨ ਉੱਥੇ ਦੇਖ ਕੇ ਮੇਰਾ ਮਨ ਖ਼ਰਾਬ ਹੋ ਗਿਆ। ਹਾਂ ਬੜਾ ਮਨ ਖ਼ਰਾਬ ਹੋਇਆ, ਮੈਂ ਤੇ ਉਥੋਂ ਨਿਕਲਣ ਦੀ ਕੀਤੀ ਫਟਾਫਟ ਕਿ ਇੱਥੋਂ ਨ ਖਲਣਾ ਉਹਦੇ ਬਾਅਦ ਨਾ ਅਸੀਂ ਬਾਜ਼ਾਰ ਦਾ ਖਾਣਾ ਨਾ ਛੱਡ ਦਿੱ ਕੀਤਾ।
ਅੱਛਾ ਅੱਛਾ ਉਹ ਨੀ ਖਾਦੇ
ਨਾ ਨਾ, ਨਾ ਨਾ ਅਸੀਂ ਨੀ ਖਾਂਦੇ ਬਾਹਰ ਦਾ ਖਾਣਾ ਬੰਦ ਕਰ ਛੱਡਿਆ ਹਾਂ ਨਹੀਂ ਖਾਂਦੇ ਸੀ। ਬਸ, ਪਾਰਸਰੇ ਮਨ ਕੋਈ ਨਾ ਹੁਣ ਦੇਖੋ ਸਾਹਮਣੇ ਸਾਨੂੰ ਗੰਦ ਲੱਭਦਾ ਪਿਆ, ਉਹ ਭਾਈ ਜਿਹੜਾ ਬਣਾਉਂਦਾ ਪਿਆ। ਉਹ ਪਾਈ ਜਾਂਦਾ ਥੱਲੇ ਗੰਦ ਡਿੱਗੀ ਜਾਂਦਾ। ਪਾਣੀ ਡਿੱਗ ਜਾਂਦਾ, ਉਰੋਂ ਗੈਸ ਔਨ ਕੀਤੀ ਦੀ, ਉੱਥੇ ਸਮੈਲ ਹੋ ਗਈ ਸੀ ਪੈਰਾਂ ਚ ਡਿੱਗਦਾ ਪਿਆ। ਤੇ, ਉ ਪਾਈ ਜਾਂਦਾ ਪਿਆ, ਉੱਥੋਂ ਚੁੱਕ ਚੁੱਕ ਕੇ ਤੇ ਮਨ ਕਰੇਗਾ। ਖਾਣ ਦਾ ਅੱਛਾ ਜੀ, ਚਲੋ ਠੀਕ ਹੈ।
ਹਾਂ,
ਅੱਛਾ ਜੀ, ਚਲੋ ਠੀਕ ਹੈ, ਮੈਂ ਨਾ ਥੋੜਾ ਕੰਮ ਕਰ ਲਿਆ। ਫੇਰ ਮੈਂ ਤੁਹਾਨੂੰ ਲਵਾਂਗੀ ਕਾਲ ਠੀਕ ਹੈ, ਸਾੀ ਸਤਿ ਸ੍ਰੀ ਅਕਾਲ, ਜੀ ਸਤਿ ਸ੍ਰੀ ਅਕਾਲ,
ਸਤਿ ਸ਼੍ਰੀ ਅਕਾਲ,